ਹੈਲੌ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਵਧੀਆ ਜੀ ਤੁਸੀਂ ਸੁਣਾਓ?
ਕਆ ਬਸਤੀ ਬੰਡਾ
ਕੁਛ ਨਹੀਂ ਤੁਹਾਡੀ ਥੋੜ੍ਹੀ ਆਵਾਜ਼ ਨਹੀਂ ਆ ਰਹੀ।
ਹੈਲੋ।
ਹਾਂਜੀ ਹਾਂਣ ਠੀਕ ਆ।
ਧ ਹੋਰ ਬਸ ਫੇਿਰ ਬਹੁਤ ਵਧੀਆ ਤੁਸੀਂ ਦੱਸੋ ਹੋ ਗਿਆ ਖਾਣਾ ਪਾਣੀ ਤੁਹਾਡਾ?
ਨਹੀਂ ਹਲੇ ਖਾਣਾ ਦੋਪੈਰ ਦਾ।
ਦ ਸਕਦੇ ਹ ਕੀ ਖ ਕੋਈ ਜੋ ਗਿਆ ਆ ਹਜੇ। ਹਾਂਜੀ।
ਹਾਂਜੀ ਹਾਂਜੀ ਹਾਂ ਤੁਹਾਡੀ ਵਿੱਚ ਆਵਾਜ਼ ਘੱਟ ਜਾ ਰਹੀ ਹੈ ਵਾਰ ਵਾਰ ਪਤਾ ਨਹੀਂ ਕਿਉਂ?
ਮਲ ਮੈਂ ਤੁਥਹਾੜੀ ਲੋਕੇਸ਼ਨ ਚੇਂਜ ਕਰਕੇ ਦੇਖਦਾ।
ਹਾਂਜੀ, ਹਾਂਜੀ ਵਿਚੇ ਨਾ ਤੁਹਾਡੀ ਆਵਾਜ਼ ਜਿਵੇ ਕਟ ਜਾਂਦੀ ਆ ਕੀ ਹੋਰ ਸੁਣਾਓ।
ਉਹ
ਹਾਂਜੀ ਉਹ ਨਹੀ ਓ ਵਧੀਆ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਵਧੀਆ।
ਹਾਂਜੀ, ਫਿਰ ਤੁਸੀਂ ਮੈਨੂੰ ਮਤਲਬ ਥੋੜਾ ਦੱਸ ਦੋ ਆਪਣੇ ਬਾਰੇ। ਫਿਰ ਆਪਾਂ ਕਨਵਰਸੇਸ਼ਨ ਚਾਲੂ ਕਰਦੇ ਹਾਂ।
ਹਾਂਜੀ ਹਾਂਜੀ ਮੈਂ ਤਾਂ ਜੀ ਪੜ੍ਹਨਾ ਕੋਲੇਜ 'ਚ ਆਇਆ ਕੋਲੇਜ 'ਚ ਆਇਆ ਮਤਲਬ
ਤੇ ਕਿਹੜੀ ਸਟੈਂਡਡ ਚੋ
ਮੈਂ ਤਾਰਾ ਬੀ ਸੀ ਏ ਫਸਟ ਸਮੈਸਟਰ ਹੈਗਾ ਮੇਰਾ।
ਅੱਛਾ, ਹਾਂਜੀ ਫਸਟ ਯੀਅਰ ਹੈ ਹਜੇ।
ਚੋਲੋ, ਆਪ ਜੀ ਨੇ ਕੀ ਸਟੀਮ ਲੀਤੀ ਹੈ।
ਜੇਹਦੀ ਵੀ ਮਤਲਬ ਮੇਰੀ ਬੀ, ਏ। ਚੱਲ ਰਹੀ ਹੈ। ਹਜੇ ਮਤਲਬ ਕਲੀਅਰ ਹੀ ਸਮਝੋ ਕਿਉਂਕਿ ਮੇਰੇ ਇਗਜ਼ਾਮ ਹੋ ਗਏ ਆ ਤੇ ਬਸ ਅਜੇ ਰਿਜਲਟ ਨਹੀਂ ਆਇਆ।
ਅੱਛਾ ਜੀ। ਹੋਰ ਆਪ ਜੀ ਤਾਂ ਉੱਧਰ ਲਾਈਟ ਲੂਟ ਆਉਂਦੀ ਨੇਈ ਆਪ ਜੀ ਤਾਂ ਉੱਧਰ
ਨਹੀਂ- ਨਹੀਂ ਲਾਈਟ ਹੈ।
ਨਹੀਂ ਕਟ ਬੜੇ ਲੱਗਦੇ ਨੇ ਸੁਣਿਆ ਸੀ, ਮੈਂ ਉਸ ਸਾਈਡ।
ਹਾਂਜੀ, ਮਤਲਬ ਵੈਸੇ ਲੱਗ ਰਿਹਾ ਕਿਉਂਕਿ ਪਤਾ ਨਾ ਕੀ ਗੱਲ ਹੈ ਵੀਰ ਜੀ। ਇਹ-ਇਹ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਤੇ ਜਿਹੜੇ ਟ੍ਰਾਂਸਮੀਟਰ ਵਗੈਰਾ ਨੇ, ਉਹ ਗਰਮ ਜ਼ਿਆਦਾ ਹੋ ਰਹੇ ਆ। ਤਾਂ ਕਰਕੇ ਫੇਰ- ਮਤਲਬ ਕੱਟ ਲੱਗ ਰਹੇ ਆ। ਲਾਉਣੇ ਪੈਂਦੇ ਆ ਕੱਟ ਉਹਨਾਂ ਨੂੰ।
ਹਾਂਜੀ।
ਹੋਰ ਦੱਸੋ ਤੁਸੀਂ, ਤੁਹਾਡਾ ਮਤਲਬ ਕਿ- ਚਲੋ ਮੈਂ ਤੁਹਾਡੇ ਤੋਂ ਕੋਸ਼ਚਨ ਕਰ ਰਿਹਾ। ਕਿ ਜੋਬ ਤੇ ਬਿਜਨਸ ਦੇ ਵਿਚ ਤੁਹਾਡਾ ਕੀ ਖਿਆਲ ਆ। ਇਹ ਆਪਾਂ ਨੂੰ ਕੀ ਕਰਨਾ ਚਾਹੀਦਾ।
ਦੇਖੋ ਮੇਰਾ ਖਿਆਲ ਹੈਗਾ। ਥੋੜੇ ਟਾਈਮ ਤਾ ਬੰਦੇ ਨੂੰ ਜੋਬ ਕਰਨੀ ਚਾਹੀਦੀ ਹੈ।
ਅੱਛਾ
ਜੋਬ ਉਸਨੂੰ ਉਹ ਕਰਨੀ ਚਾਹੀਦੀ ਏ, ਜਹੜਾ ਉਸਨੇ ਬਿਜ਼ਨਸ ਕਰਨਾ ਏ। ਅਗਰ ਤੁਸੀਂ ਆਪਣਾ ਹੋਟਲ- ਹੋਟਲ ਖੋਲਣਾ ਤਾਂ। ਆਪ ਨੂੰ ਹੋਟਲ ਵਿਚ ਪਹਲੇ ਜੋਬ ਕਰਨੀ ਚਾਹੀਦੀ ਹੈ। ਆਪ ਜੀ ਨੂੰ ਪਹਿਲੇ ਕੋਂਨਟੈਕਟ ਕਰਨ ਆ ਜਾਣਗੇ ਪਰਸਨਸ ਨੌਲੇਜ। ਕਿਵੇ ਕਰਨਾ ਨਾਲ, ਥੋੜਾ ਆਪ ਜਿਹ ਨੂੰ ਖਰਚਾ ਮਿਲ ਜਾਏਗਾ। ਥੋੜੀ ਆਪ ਜੀ ਨੂੰ ਪੇਮੈਂਟ ਵੀ ਹੋ ਜਾਵੇਗੀ ਠੀਕ ਜੀ ਆਪਾ ਨੂੰ ਹੋਡਲ ਖੋਲਣ ਵਾਸਤੇ। ਔਰ ਐਕਸਪੀਰੀਅੰਸ ਵੀ ਹੋ ਜਾਏਗਾ। ਆਈਟਮ ਊਟਮ ਦੇ ਬਾਰੇ ਵੀ, ਸਰਵ ਕਰਨ ਦੇ ਬਾਰੇ ਵੀ, ਸਭ ਕੁਛ। ਫੇਰ ਬੰਦਾ ਆਪਣਾ ਖੋਲੇ।
ਬਟ ਗੱਲ ਪਤਾ ਕੀ ਹੈ, ਕਿਉਂਕਿ ਅੱਜ ਕੱਲ ਜੋਬ ਹਰ- ਬੰਦੇ ਨੂੰ ਮਿਲ ਵੀ ਨਹੀਂ ਨਾ ਰਹੀ। ਚਾਹੇ ਆਪਾਂ ਪ੍ਰਾਈਵੇਟ ਸੈਕਟਰ ਚ ਗੱਲ ਕਰ ਲਈਏ। ਜੋਬ ਦੇ ਬੰਦੇ ਤੋਂ ਐਕਸਪੀਰੀਅੰਸ ਮੰਗਦੇ ਆ। ਉਹਦੇ ਕੋਲ ਵਧੀਆ ਸਕਿੱਲ ਹੋਣੀ ਚਾਹੀਦੀ ਆ। ਉਹਦੇ ਬਾਰੇ ਤੁਹਾਡਾ ਕੀ ਖਿਆਲ ਆ।
ਦਿਲ ਤੇ ਮੇਰੇ ਇਹੀ ਖਿਆਲ ਏ। ਇਸ ਟਾਈਮ, ਇਸ ਟਾਈਮ ਹਰ ਬੱਚੇ ਨੂੰ ਜਿਵੇਂ ਅਸੀਂ ਹੈਗੇ ਆ। ਸਾਨੂੰ ਕੰਪਿਊਟਰ ਦੇ ਬਾਰੇ, ਉਹ ਪਤਾ ਹੋਣੀ ਚਾਹੀਦੀ ਨੌਲੇਜ। ਟੈਲੀ- ਟੋਲੀ ਸਭ ਕੁਝ ਸਾਨੂੰ ਆਉਣਾ ਚਾਹੀਦਾ। ਪਾਈਥਨ- ਗਲ ਆ ਵੀਰੇ ਇੱਕ-ਅੱਧੀ ਫੋਰਨ ਕੰਟਰੀ ਦੀ ਲੈਂਗੁਏਜ ਵੀ ਆਣੀ ਚਾਹੀਦੀ। ਚਾਹੀਦੀ ਹੈ। ਅਗਰ ਅਸੀਂ ਡਿਜੀਟਲ ਮਾਰਕੀਟਿੰਗ ਕੋਰਸ ਕਰਨੇ ਹਾਂ। ਸਾਨੂੰ ਬਹੁਤ ਬੈਨੀਫਿਟ ਮਿਲੇਗੀ।
ਹਾਂਜੀ ਬਿਲਕੁਲ! ਕਿਉਂਕਿ ਆਉਣ ਵਾਲਾ ਜਮਾਨਾ ਟੈਕਨੋਲੋਜੀ ਦਾ ਹੀ ਆ। ਬੰਦੇ ਨੂੰ ਕੰਪਿਊਟਰ ਹਾਂਜੀ, ਏ ਆਈ ਵਗੈਰਾ ਇਹ ਸਭ ਕੁਛ ਹੋਣਾ ਚਾਹੀਦਾ ਵਾ।
ਹਾਂਜੀ, ਏ ਆਈ ਤੇ ਬਹੁਤ ਜ਼ਰੂਰੀ ਹੈ। ਜਿਵੇਹੜੀ ਹੁਣ ਨਵੀਂ-ਨਵੀ ਯਨੀਵਰਟੀ ਆਈਆਂੰ ਚੰਡੀਗੜ੍ਹ ਯੂਨੀਵਸਿਟੀ, ਪੰਜਾਬ ਯੂਨੀਵਰਸਿਟੀ ਆ ਸਾਰ ਨੇ ਆਪਣਾ ਬਦਲੇ ਏ ਆਈ ਵਾਲੇ ਟੂਲਸ ਨਾਲ ਕਰਵਾਉਦੇ ਪਏ ਨੇ। ਲੇਕਿਨ ਹਾਲਲੇ ਪੂਰੀ ਏ ਆਈ, ਨਹੀ ਆਈ। ਇਨਾ ਸਾਨੂੰ ਵੀ ਪਤਾ। ਉਹ ਵੀ ਥੋੜੇ ਬਹੁਤ ਏ ਆਈ, ਦੇ ਬਾਰੇ ਦੱਸ ਸਕਦੇ ਨੇ ਹਲੇ ਪੂਰੀ ਆਈ ਤੇ ਫੋਰਨ ਵੀਚ ਵੀ ਨਹੀ ਆਈ। ਥੋੜੀ ਬਹੁਤੀ ਹਲੇ ਏ ਆਈ। ਮਸ਼ੀਨਾਂ ਹਲੇ ਟੀਚਰਸ ਨੂੰ ਵੀ, ਇੰਨਾ ਆ ਹੀ ਨਹੀਆ ਪਤਾ ਏਆਈ ਦੇ ਬਾਰੇ। ਟੀਚਰਸ ਤੇ ਓਲਡ ਹੀ ਆਈਆਂ ਨੇ। ਏ ਏ ਆਈ ਦੇ ਬਾਰੇ ਤੋਂ ਪੜਾ ਸਕਦੇ, ਜਿਹੜਾ ਫਰੈਸ਼ ਟੀਚਰ ਹੋਏ। ਜਿਹਨੇ ਨਵੀ- ਨਵੀ ਨੌਲੇਜ ਲਿਤੀ ਹੋਏ।
ਮਤਲਬ ਸਹੀ ਆ ਕਿਉਕਿ ਉਹਨਾਂ ਨੇ ਇਹ ਤਾਂ ਸੋਚ ਲਿਆ। ਕਿ ਹਾਂ ਨਾ ਫਿਊਚਰ ਦੇ ਵਿਚ ਏ ਆਈ ਦਾ ਸਕੋਪ ਹੈ। ਉਹਨਾਂ ਨੇ ਇਹ ਸਟਾਰਟਿੰਗ ਵੀ ਕਰਤੀ ਬਟ ਗੱਲ ਪਤਾ ਹੈ। ਕੀ ਹੈ। ਉਹਨਾਂ ਨੇ ਟੀਚਰ ਨੀ ਆਪ ਦੇ ਅਪ ਡੇਟ ਕੀਤੇ।
ਹਾਂਜੀ- ਹਾਂਜੀ ਟੀਚਰ ਨੀ ਅਪਡੇਟ ਕੀਤੇ। ਅਗਰ ਅਸੀ ਸਿੱਖਾਂਗੇ। ਅਸੀ ਕਲ ਨੂੰ ਟੀਚਰ ਬਣਨਾ ਏ ਨਾ। ਤੇ ਤਾਂ ਅਸੀ ਉਹਨਾਂ ਤੋਂ ਵਧੀਆ ਬਣ ਸਕਦੇ ਹਾਂ। ਕਿ ਅਸੀਂ ਏ ਆਈ ਸਿੱਖੀਏ, ਅਸੀ ਪ੍ਰੈਕਟੀਕਲ ਵੀ ਕਰਾਂਗੇ। ਅੱਜ ਜਿਹੜੇ ਟੀਚਰ ਆਈ ਨੇ ਇਹਦੇ ਬਾਰੇ ਦੱਸਦੇ ਪਏ ਨੇ, ਥਿਊਰੀ ਦੱਸਦੇ ਪਏ ਨੇ। ਉਹ ਵੀ, ਆਪ ਹੀ ਫਸਟ ਟਾਈਮ ਪੜਦੇ ਹੰਦੇ ਸਾਨੂੰ ਹੀ ਫਸਟ ਟਾਈਮ ਦੱਸਦੇ ਪਏ ਨੇ, ਐ ਤਾਂ ਕੋਈ ਫੋਰਨ ਤੋਂ ਟੀਚਰ ਆਇਆ ਹੋਏ, ਉਹ ਸਾੰਨ ਪੜ੍ਹਾਏ ਤਾਂ ਤੇ, ਬਹੁਤ ਜ਼ਿਆਦਾ ਬੈਨੀਫਿਟ ਹੈ।
ਜਿੱਦਾਂ ਕਿ ਹੁਣ ਕੋਈ ਵੀ ਮੰਨ ਲਓ, ਜਿਵੇ ਤੁਸੀ ਦੱਸ ਰਹੇ ਹੋ, ਟੈਲੀ ਯਾ ਪਾਈਥਾ ਠੀਕ ਐ, ਉਹਦੇ ਵਿਚ ਹਾ ਜਿਵੇਂ ਮੰਨ ਲਓ ਕਿ, ਆਪਣੇ ਵੈਸੇ ਤਾਂ ਕਾਲਜ ਦੇ ਵਿਚ ਅਲਾਊਡ ਨਹੀ ਹੁੰਦਾ, ਬਟ ਆਪਾਂ ਇਕ ਮੰਨ ਸਕਦੇ ਹਾਂ, ਹਨਾ। ਕਿ, ਜਿਂਵੇ ਕੌਲੇਜ ਦੇ ਵਿਚ ਯਾ ਮੰਨ ਲਓ ਕਿਸੇ ਵੀ ਯੂਨੀਵਰਸਿਟੀ ਕਿ ਵਿਚ, ਟੈਲੀ ਸਟਾਰਟ ਕਰਵਾਉਣੀ ਐਂ, ਤੇ ਉਥੋਂ ਦੇ ਜਿਹੜੇ, ਮਤਲਬ ਕਿ ਪੁਰਾਣੇ ਟੀਚਰ ਨੇ ਉਹਨਾਂ ਨੂੰ ਤਾਂ ਵੈਸੇ ਨੌਲੇਜ ਹੈ। ਮਤਲਬ ਕਿ ਆਪਦੀ ਫੀਲਡ ਦੇ ਵਿਚ, ਮਤਲਬ ਆਪਦੇ ਸਬਜੈਕਟ ਦੇ ਵਿਚ, ਉਹ ਏ ਆਈ ਉਹ ਪਹਿਲਾਂ ਮਤਲਬ ਖੁੱਦ ਸਿੱਖਣਗੇ, ਕਲਾਸਿਸ ਲਾਉਣਗੇ ਠੀਕ ਹੈ। ਟੈਲੀ ਬਾਰੇ, ਫੇਰ ਉਹ ਕਿ ਕਿੱਥੇ ਜਾਕੇ ਥੋਨੁੰ ਦੱਸਣਗੇ, ਤੇ ਮਤਲ ਹਾਂਜੀ, ਜਿਹੜਾ ਮਤਲਬ ਕੋਸ਼ਚਨ ਆਪਣਾ ਹੋਊਗਾ ਨਾ, ਉਸ ਮੰਨ ਲਓ ਸੋਫਟਵੇਅਰ ਦੇ ਪ੍ਰਤੀ। ਉਹ ਪਹਿਲਾਂ ਉਹ ਆਪ ਕਲੀਅਰ ਕਰਨਗੇ, ਉਸ ਤੋਂ ਬਾਅਦ ਆਪਾਂ ਨੂੰ ਐਕਸਪਲੇਨ ਕਰ ਸਕਦੇ। ਉਹ ਡਾਇਰੈਕਟ ਕੁਛ ਵੀ ਨਹੀਂ ਕਰ ਸਕਦੇ। ਸਕਦੇ ਗੇ।
ਹਾਂਜੀ, ਐ ਗੱਲ ਠੀਕ ਹੈ, ਮੈਂ ਆਪਦੀ ਕਹਿ ਰਿਹਾ ਕਿ, ਕੰਪਿਊਟਰ ਕੋਰਸ ਹਰ ਟੀਚਰ ਨੂੰ ਪਤਾ ਹੀ ਹੈ। ਏ ਆਈ ਥੋੜੀ ਅਲੱਗ ਚੀਜ਼ ਹੋਈ, ਪ੍ਰੋਫੈਸ਼ਨਲ। ਉਹ ਨਹੀਂ ਪਤਾ ਹੁੰਦਾ, ਟੀਚਰ ਜਿੜ ਟੈਲੀ ਪਾਈਥਨ ਦੇ ਸਮਝਾਈ ਦੇਨੀ, ਜ ਟੀਚਰ ਨੇ ਕੰਪਿਊਟਰ ਕੋਰਸ ਕੀਤਾ ਹੁੰਦਾ ਸਾਰੇ ਟੀਚਰਸ ਨੇ। ਇਹਨਾਂ ਤੇ ਉਹ, ਸਮਝਾ ਦੇਣਗੇ। ਟੈਲੀ, ਬਾਕੀ ਜਿਹੜੇ ਏਆਈ ਪ੍ਰੋਫੈਸ਼ਨਲ ਹੁੰਦੇ ਨਾ, ਜੋਬ ਦੇ ਵਿਚ ਕੰਮ ਆਂਦੇ, ਜਿਹੜਾ ਫਾਸਟ ਕੰਮ ਹੁੰਦਾ ਜੇ ਡਿਜੀਟਲ ਮਾਰ ਸੰਭਾਲਣੇ, ਉਹ ਵਾਲੇ ਟੀਚਰਸ ਚੰਡੀਗੜ੍ਹ ਈੱਚ ਹੈਗੇ ਨੇ, ਮੈ ਵੇਖਿਆ ਸੀ, ਬਾਕੀ ਹੁਣ ਤੇ ਹੋਰ ਵੀ ਏਆਈ ਆ ਗਏ ਨੇ, ਆਪਾਂ ਨਾਮ ਵੀ ਨਹੀਂ ਸੁਣਿਆ ਪਿਆ ਹੋਇਆ ਇਹੋ ਜਿਹੇ ਕੋਰਸ ਆ ਗਏ ਨੇ।
ਹਮ ਗੱਲ ਮੈਂ ਤੁਹਾਨੂੰ ਦੱਸ ਦੇਂਦਾ, ਕਿ ਮਤਲਬ ਜਿਹੜਾ ਇਕ ਇਹ ਮੋਡਲ ਕਿਸੇ ਬਣਾਇਆ ਤਾਂ ਬੰਦੇ ਨੇ ਆ ਬਟ, ਅੱਜ ਇਹ ਬੰਦੇ ਦੀ ਸੋਚ ਤੋਂ ਵੀ ਪਰੇ ਐ।
ਹਾਂਜੀ ਕਿਉਕਿ ਏਆਈ ਫਾਸਟ ਬਹੁਤ ਹੈ ਜੀ, ਜੋ ਜਿੰਨਾ ਟਾਈਮ ਇਹ ਹਿਊਮਨ ਬੀਂਗ ਲਾਂਦਾ ਏ, ਨਾ ਉਸ ਤੋਂ ਬਹੁਤ ਘੱਟ ਸਮੇਂ'ਚ ਉਹ ਲਾਂਦਾ, ਓਰ ਉਸਦੇ ਕੁਛ ਚਾਰਜੇਸ ਵੀ ਨਹੀ ਹੈ, ਉਹ ਨੈੱਟ ਪੇ ਹੋ ਜਾਂਦਾ, ਇਕੋ-ਦਿਨ ਇਕੋ ਟਾਇਮ ਤੇ। ਚਾਰ-ਪੰਜ ਬੰਦਿਆਂ ਦਾ ਕੰਮ ਕਰ ਸਕਦੇ, ਇਕ ਹੀ ਬੰਦਾ। ਉਹ ਜੋ ਵੀ ਬਚਾਂਦਾ, ਫਿਰ ਜੋ ਖਤਮ ਕਰਦਾ ਪਿਆ ਉਹ, ਪੈਸੇ ਬਚਾਂਦਾ ਵਾ ਲੋਕਾਂ ਦੇ। ਹਰ ਇੱਕ ਹੀ ਬੰਦਾ, ਪੰਜ-ਛੇ ਬੰਦਿਆ ਦੇ ਕੰਮ ਕਰ ਰਿਹਾ, ਫਿਰ ਉਹ ਬੰਦਾ ਕਿ, ਉਹ ਹੀ ਲਾਏਗਾ ਪੰਜ-ਛੇ ਬੰਦਿਆਂ ਨੂੰ।
ਹਾਂਜੀ, ਉਹੀ ਤੇ ਗੱਲ ਹੈ ਨਾ, ਮਤਲਬ ਕਿ, ਜਿਵੇਂ ਕੋਈ ਵੀ ਕੰਪਨੀ ਦੇ ਵਿੱਚ ਮਾਮਲੇ ਕਿ, ਉਹਨਾਂ ਨੇ ਕਿਸੇ ਵੀ ਚੀਜ਼ ਦਾ ਡਾਟਾ ਤਿਆਰ ਕਰਨਾ, ਉਹਦੇ ਵਾਸਤੇ ਦਸ ਬੰਦੇ ਕੰਮ ਕਰ ਰਹੇ ਆ, ਦੱਸ ਬੰਦੇ ਰਲਕੇ ਉਹ ਡਾਟਾ ਤਿਆਰ ਕਰ ਰਹੇ ਆ। ਬੱਟ, ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਸਿਰਫ ਆਪਾ ਇੱਕ ਏ ਆਈ ਨੂੰ ਕਮਾਂਡ ਹੀ ਦੇਣੀ ਆ। ਬਾਕੀ ਉਸ, ਦੱਸ ਕਿ ਵੀਹ ਬੰਦਿਆਂ ਦਾ ਡਾਟਾ ਉਹ ਇਕੱਲਾ ਤਿਆਰ ਕਰਕੇ ਦੇ ਸਕਦਾ, ਉਹ ਵੀ ਕੁਛ ਸੈਕਿੰਡਾਂ ਦੇ ਵਿੱਚ, ਮਿੰਟ ਵੀ ਨੀ ਲੱਗਣ ਦਿੰਦਾ। ਤੇ, ਉਹ ਸਿਰਫ ਏ ਆਈ ਨੂੰ ਚਲਾਉਣ ਵਾਸਤੇ, ਉਹਨੂੰ ਸਿਰਫ ਇੱਕ ਹੀ ਬੰਦਾ ਚਾਹੀਦਾ, ਕਿਸੇ ਵੀ ਕੰਪਨੀ ਮੰਗ ਓਨਰ ਨੂੰ। ਉਹੀ ਇਹ ਏ ਆਈ, ਉਸ ਜਗ੍ਹਾ ਤੇ ਮਤਲਬ ਕਿ ਉਹ ਨੌ ਬੰਦਿਆ ਦੀ ਜੋਬ ਖਾ ਚੁੱਕਿਆ ਹੈ। ਆਉਣ ਵਾਲੇ ਟਾਈਮ ਦੇ ਵਿੱਚ ਖਾਊਗਾ ਵੀ ਮਤਲਬ, ਔਲਮੋਸਟ ਬਹੁਤ ਰੇਅਰ ਚਾਂਸਿਸ ਰਹਿ ਜਾਣਗੇ ਕਿ ਮਤਲਬ, ਜਿਹੜੇ ਬੰ, ਬੰਦੇ ਕੰਮ ਕਰਦੇ ਹੈ। ਉਹ ਵੀ ਜਿਹਨਾਂ ਨੂੰ ਏ ਆਈ ਦੀ ਨੌਲੇਜ ਹੋਊਗੀ, ਟੈਕਨੋਲੋਜੀ ਦੀ ਨੌਲੇਜ ਹੋਊਗੀ ਉਹੀ, ਉਹ ਸਿਰਫ ਮਤਲਬ ਆਪਦਾ ਗੁਜ਼ਾਰਾ ਕਰਨਗੇ। ਤੇ ਜਿਹੜੇ ਮਤਲਬ ਕਿ ਮੰਨ ਲਓ, ਬੇਰੁਜ਼ਗਾਰ ਲੋਕ ਕਹਿ ਸਕਦੇ ਹਾਂ, ਆਪਾਂ ਵੀ ਜਿਹਨਾਂ ਨੂੰ ਏ ਆਈ ਬਾਰੇ ਨੌਲੇਜ ਨਹੀਂ ਗੀ, ਉਹਨਾਂ ਦਾ ਕੀ ਬਣੂਗਾ ਉਹ ਆਪਦਾ ਸਰਵਾਈਵ ਕਿਵੇਂ ਕਰਨਗੇ ਤੁਹਾਡਾ ਕੀ ਵਿਚਾਰ ਹੈ। ਇਹਦੇ ਤੇ
ਉਹਨਾਂ ਵਾਸਤੇ ਜੀ ਵੈਸੇ ਬਹੁਤ ਡਿਫੀਕਲਟੀ ਹੋ ਜਾਏਗੀ। ਕਿਉਂਕਿ ਫਿਰ ਨਾ ਏ ਆਈ ਵਾਸਤੇ ਵੀ ਡਿਫੀਕਲਟੀ ਹੋ ਜਾਏਗੀ। ਜਿਹੜੇ ਬੇਰੁਜ਼ਗਾਰ ਬੰਦੇ ਹੋਣਗੇ ਉਹ ਕੁਝ ਸਮਾਨ ਖਰੀਦ ਨਹੀਂ ਪਾਉਣਗੇ। ਫਿਰ ਏ ਆਈ ਵਾਲਾ ਕੱਲਾ ਇੱਕ ਬੰਦਾ ਅੱਠ ਬੰਦੇ ਦਾ ਕੰਮ ਕਰੇ। ਚਾਹੇ ਸੌ ਬੰਦੇੇ ਦਾ ਕੰਮ ਕਰੇ। ਜਿਹੜੇ ਬੰਦੇ ਨੇ ਖਰੀਦਣਾ ਹੈ। ਹਿਊਮਨ ਬੀਗ ਨੇ ਉਹਨਾਂ ਕੋਲ ਪੈੇਸੇ ਨਹੀਂ ਹੋਣਗੇ ਖਰੀਦਣ ਵਾਸਤੇ ਉਹ ਕੀ ਕਰਨਗੇ ਫਿਰ। ਕਿਉਂਕਿ ਜੋਬ ਤੇ ਇੱਕ ਹੀ ਬੰਦਾ ਕਰ ਰਿਹਾ ਹੋਏਗਾ। ਸੌ ਬੰਦੇ ਕੋਲ ਜੋਬ ਵੀ ਨਹੀਂ ਹੋਏਗੀ ਤੇ ਉਹ ਸਮਾਨ ਕਿਵੇਂ ਖਰੀਦਣਗੇ।
ਇਹੀ ਤੇ ਗੱਲ ਹੈ ਨਾ ਮਤਲਬ ਕਿ ਹੁਣ ਜਿਵੇਂ ਆਪਣੀ ਖੇਤੀਬਾੜੀ ਲਾ ਲੋ ਪਿੰਡਾਂ ਦੇ ਵਿੱਚ। ਉਹਦੇ ਵਿੱਚ ਵੀ ਏ ਆਈ ਫੁੱਲ ਮਤਲਬ ਆਪਦਾ ਯੂਜ ਕਰ ਰਹੇ ਆ ਲੋਕ। ਜਿਵੇਂ ਮੰਨ ਲਓ ਜੀਤੀ ਦਾ ਨਹੀਂ ਸੀ ਪਤਾ ਦਾ। ਕਿ ਕਿਹੜੀ ਫਸਲ ਕਦੋਂ ਹੋਣੀ ਆ ਉਹ ਸਭ ਕੁਛ ਹੁਣ ਏ ਆਈ ਨਾਲ। ਕਲੀਅਰ ਹੋ ਰਿਹਾ ਹੈ ਜਾਂ ਮੰਨ ਲਓ ਕੋਈ ਵੀ ਫੰਗਸ ਬੈਕਟੀਰੀਆ ਫੈਲ ਰਿਹਾ ਫਸਲ ਚ। ਆਪਾਂ। ਹੋਰ ਵੀ ਤੇ ਛੱਡੋ ਆਪਾਂ ਆਪ ਹੀ ਸਰਚ ਕਰ ਸਕਦੇ ਹਾਂ ਉਹਦੇ ਬਾਰੇ ਆਪ ਹੀ ਕਲੀਅਰ ਕਰ ਸਕਦੇ ਹਾਂ।
ਹਾਂਜੀ ਹਾਂਜੀ।
ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਰੇਅਰ ਚਾਂਸਿਸ ਰਹਿ ਜਾਣਗੇ ਕੋਈ ਕੋਈ ਕੰਮ ਰਹਿ ਜਾਣਗੇ ਜਿਹੜੇ ਕਿ ਬੰਦਾ। ਆਪ ਕਰੂਗਾ ਹੁਣ ਜਿਵੇਂ ਮੰਨ ਲਓ ਤੁਸੀਂ ਫਸਲ ਵਗੈਰਾ ਹੈ ਠੀਕ ਹੈ ਇਹ ਹੁਣ ਤਾਂ ਹਜੇ ਫੇਰ ਮਤਲਬ। ਬੰਦਾ ਆਪ ਨੂੰ ਖੁਦ ਨੂੰ ਕਰਨੀ ਪੈ ਰਹੀ ਹੈ ਬਟ ਆਉਣ ਵਾਲੇ ਟਾਈਮ ਦੇ ਵਿੱਚ ਮਸ਼ੀਨਾਂ ਹੀ ਇਹੋ ਜਿਹੀਆਂ ਆ ਜਾਣਗੀਆਂ। ਜਿਹੜੀ ਕਟਿੰਗ ਵਗੈਰਾ ਬਿਜਾਈ ਵਗੈਰਾ। ਹਾ ਉਹ ਸਭ ਕੁਛ ਆਪ ਹੀ ਕਰਨਗੀਆਂ। ਜਿਵੇਂ ਆਪਾਂ ਮਤਲਬ ਹਾਂਜੀ, ਫੋਰਨ ਵਗੈਰਾ ਦੇ ਵਿੱਚ ਦੇਖ ਹੀ ਰਹੇ ਹਾਂ। ਕਿ ਹਰੇਕ ਮੰਨ ਲਓ ਕੋਈ ਵੀ ਫਸਲ ਆ ਉਹਦੀ ਕਟਾਈ ਉਹ ਉੱਥੇ ਆਪ ਹੋ ਰਹੀ ਹੈ ਆਟੋਮੈਟਿਕਲੀ।
ਇਹ ਤਾਂ ਇੰਪੋਰਟ ਹੋ ਸਕਦੇ ਨੇ ਬਹੁਤ ਜਲਦੀ ਦੋ ਚਾਰ ਸਾਲਾਂ ਦਾ ਕਿਉਂਕਿ ਹਰ ਪੇਰੈਂਟਸ ਦੇ ਬੱਚੇ। ਚੈੱਕਣਾ ਇੱਕ ਬਾਹਰ ਹੈਗਾ ਫੋਰਨ, ਵਿੱਚ ਉਹ ਮਸ਼ੀਨਾਂ ਆਪਣੇ ਪੇਰੈਂਟਸ ਨੂੰ ਭੇਜ ਦੇਗਾ। ਵੈਸੇ ਵੀ ਸਾਡੇ ਘਰਾਂ ਚ' ਆਮ ਤੌਰ ਤੇ ਆਪਣਾ ਦੇਖਦੇ ਹੋਣਾ ਸਾਊਥ ਸਾਈਡ। ਜਿਹੜੇ ਏਨ ਐਕਟਰ ਸੋ ਉਹਨਾਂ ਦੇ ਘਰ ਵੈਕਿਊਮ ਹੋਇਆ ਆਪਣੇ ਆਪ ਸਫਾਈ ਕਰਦਾ ਜਿਹੜਾ।
ਹਾਂਜੀ।
ਐ ਇਹੋ ਜਿਹੀ ਮਸ਼ੀਨਾਂ ਵੀ ਆ ਜਾਣਗੀਆਂ। ਬਸ ਬਹੁਤ ਜਲਦੀ ਰੋਬੋਟਸ ਆ ਜਾਣਗੀਆਂ।
ਉਹਨਾਂ ਦੀ ਖੋਜ ਹੋ ਚੁੱਕੀ ਹੈ ਉਹ ਆ ਚੁੱਕੀਆਂ ਬਟ ਗੱਲ ਇਹ ਹੈ। ਕਿ ਹਜੇ ਉਹ ਆਪਣੇ ਇੰਡੀਆ ਦੇ ਵਿੱਚ ਨਹੀਂ ਆਈ ਹੈਗੀਆਂ। ਅਦਰ ਕੰਟਰੀ ਦੇ ਵਿੱਚ ਤੇ ਉਹ ਆ ਚੁੱਕੀਆਂ ਤੇ ਕੰਮ ਕਰ ਵੀ ਰਹੀਆਂ ਆ।
ਹਲੇ ਉਹ ਮਤਲਬ ਪੂਰੀ ਅੱਛੀ ਤਰ੍ਹਾਂ ਨਾਲ ਹੈ ਨਾ ਜਿਵੇਂ ਇੰਪੋਰਟ ਕਰਦੇ ਟਾਈਮ ਜ਼ਿਆਦਾ ਖਰਚਾ ਹੋਏਗਾ। ਜਿਸ ਟਾਈਮ ਉਹ ਜ਼ਿਆਦਾ ਸਾਰੇ। ਪੋਰਟ ਬਣ ਜਾਣਗੇ ਨਾ ਫਿਰ ਉਸਦਾ ਪ੍ਰਾਈਜ਼ ਆਪਣੇ ਆਪ ਘੱਟ ਹੋ ਜਾਵੇਗਾ ਫਿਰ ਬੰਦੇ ਇੰਪੋਰਟ ਕਰ ਸਕਦੇ ਨੇ। ਨਾਲੇ ਉਹ ਨਵੇਂ ਨਵੇਂ ਆਏ ਨੇ ਉਸਦਾ ਪ੍ਰਾਈਜ਼ ਬਹੁਤ ਹਾਈ ਰੱਖਣਗੇ ਉਹ ਸ਼ੁਰੂ ਤੋਂ ਹੀ। ਜਿੰਨੀ ਜ਼ਿਆਦਾ ਕੋਂਪੀਟੀਸ਼ਨ ਵੱਧੇਗਾ ਰੇਟ ਆਪਣੇ ਆਪ ਡਾਊਨ ਹੋ ਜਾਵੇਗਾ।
ਚਲੋ ਠੀਕ ਹੈ ਵੀਰੇ ਓਕੇ, ਥੈਂਕ ਯੂ ਯਾਰ, ਤੁਹਾਡਾ ਟਾਈਮ ਲਿੱਤਾ। ਬਹੁਤ ਕੁਛ ਜਾਨਣ ਨੂੰ ਮਿਲਿਆ ਤੁਹਾਡੇ ਨਾਲ।
ਥੈਂਕ ਯੂ ਜੀ।